ਹੈਲ ਸਤਿ ਸ੍ਰੀ ਅਕਾਲ ਜੀ। ਹੋਰ ਠੀਕ।
ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਵੀਰੇ ਤੁਸੀਂ ਦੱਸੋ ਜੀ। ਇੱਕ ਜੀੱਟ ਹੋਰ ਘਰ ਪਰਿਵਾਰ ਠੀਕ ਨੇ ਜੀ। ਕੁਛ ਨੀ ਬਸ ਫ੍ਰੀ ਹੀ ਸੀ ਗੇ, ਹਾਂ ਸਾਰੇ ਵਧੀਆ ਜੀ ਵਧੀਆ।
ਅੱਛਾ ਜੀ।
ਤੁਸੀਂ ਦੱਸੋ।
ਤੇ ਹੋਰ ਤੁਸੀਂ
ਹੋਰ ਤੁਸੀਂ ਵਧੀਆ ਜੀ। ਕੁਛ ਨੀ ਬਸ ਫ੍ਰਰੀ ਸੀ ਜੀ।
ਅੱਛਾ ਜੀ ਚਲੋ ਵਧੀਆ ਹੈਗਾ।
ਹਾਂਜੀ।
ਤੇ ਤੁਸੀਂ ਅੱਜ ਕਿਸ ਟੋਪਿਕ ਤੇ ਗੱਲ ਕਰੋਗੇ।
ਟੋਪਿਕ ਤੇ ਗੱਲ ਕਰੋਗੇ। ਆਪਾਂ ਰੰਗਾਂ ਤੇ ਕਰ ਲੈਣੇ ਹੁਣ ਤੇ ਪਹਿਲਾਂ ਦੇ ਟਾਈਮ ਦੇ ਜੀ।
ਹਾਂਜੀ ਬਿਲਕੁਲ ਜੀ।
ਹਾਂਜੀ।
ਹਾਂਜੀ ਹਾਂਜੀ। ਅੱਛਾ ਜੀ ਕਰੋ ਜਿਹੜੇ ਰੰਗ ਨੇ
ਦੇਖੋ, ਹਨਾ
ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਰੋਲ ਹੈ ਜਿਹੜਾ, ਉਹ ਅਦਾ ਕਰਦੇ ਨੇ।
ਹਾਂਜੀ-ਹਾਂਜੀ।
ਤਰ੍ਹਾਂ ਦੇ ਹੁੰਦੇ ਨੇ, ਗੂੜੇ ਤੇ ਫਿੱਕੇ।
ਹਾਂਜੀ।
ਤੇ ਅੱਜ-ਕੱਲ੍ਹ ਤੁਸੀਂ ਪੰਜਾਬੀ ਸੂਟਾਂ ਦੇ ਰੰਗ ਲਾ ਲਓ
ਹਾਂਜੀ।
ਸਾਰੇ ਲੋਕ ਨੇ ਜਿਹੜੇ ਮੀਡੀਅਮ ਕਲਰ ਦੇ ਸੂਟ ਪਹਿਨਣਾ ਪਸੰਦ ਕਰਦੇ ਨੇ।
ਹਾਂਜੀ-ਹਾਂ।
ਕਿ ਕੋਈ ਵੀ ਖੁਸ਼ੀ ਦਾ ਮੌਕਾ, ਗਮੀ ਦਾ ਮੌਕਾ, ਹਨਾ ਦੇਖੋ?
ਹਾਂਜੀ-ਹਾਂਜੀ।
ਉਹ ਸਿਰਫ ਮੀਡੀਅਮ ਕਲਰ ਹੀ ਵਧੀਆ ਲੱਗਦੇ ਨੇ।
ਹਾਂਜੀ-ਹਾਂਜੀ, ਬਿਲਕੁਲ ਜੀ।
ਜਿਵੇਂ ਅੱਜ-ਕੱਲ੍ਹ ਦੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਨੇ ਹੈਗੀਆਂ।
ਹਾਂਜੀ-ਹਾਂਜੀ।
ਉਹ ਵੀ ਤੁਸੀਂ ਲਾ ਲਓ ਵੀ ਲਾਈਟ ਕਲਰ ਨੂੰ ਹੀ ਪ੍ਰੈਫਰੈਂਸ ਦਿੰਦੀਆਂ ਨੇ।
ਹਾਂਜੀ-ਹਾਂਜੀ, ਬਿਲਕੁਲ ਜੀ।
ਕਿਉਂਕਿ ਅੱਜ-ਕੱਲ੍ਹ ਹਰ ਇੱਕ ਲੋਕ ਉਹਨਾਂ ਦੇ ਵਿੱਚ ਸੈਂਸ ਹੈਨੀ ਹੈ ਕਿ ਅਸੀਂ ਆਪਣੇ ਜਿਹੜਾ ਮਤਲਬ ਕਿ ਫੇਸ ਤੇ ਕੱਪੜਾ ਫ਼ਬਦਾ ਹੈ
ਹਾਂਜੀ-ਹਾਂਜੀ। ਹਾਂਜੀ।
ਤੇ ਤੁਹਾਡੇ ਕੋਈ ਸ਼ੋਪ ਵਗੈਰਾ ਨੀਅਰ ਹੈਗੀ-ਹੈਗੀ ਜਿੱਥੇ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਰੰਗਾਂ ਦੇ ਸੂਟ ਦੇਖਦੇ ਹੋ?
ਹਾਂਜੀ-ਹਾਂਜੀ ਹੈਗੀ ਹੈ ਜੀ।
ਅੱਛਾ ਜੀ ਫੇਰ ਤੁਸੀਂ ਉਹਨਾਂ ਰੰਗਾਂ ਦੇ ਬਾਰੇ ਤੇ ਸੂਟਾਂ ਬਾਰੇ ਕੁਛ ਦੱਸੋਗੇ?
ਹਾਂਜੀ, ਜ਼ਰੂਰ ਜੀ‌।
ਹਾਂਜੀ।
ਜਿਹੜੀ ਆਪਣੇ ਥੋੜ੍ਹੀ ਜਿਹੀ ਘਰ ਤੋਂ ਦੂਰ ਹੈ ਜੀ ਮਤਲਬ ਇਨੀ ਵੀ ਜ਼ਿਆਦ ਦੂਰ ਨੀ ਕਿ ਆਪਾਂ ਐਵੇਂ ਤਾਂ ਆਉਂਦੇ-ਜਾਂਦੇ ਰਹਿਣੇ ਹਾਂ।
ਹਾਂਜੀ, ਬਿਲਕੁਲ।
ਉਹਨਾਂ ਦੀ ਸ਼ੋਪ ਤੇ ਨਾ ਮਤਲਬ ਹਰ ਪੰਜਵੇਂ-ਛੇਵੇਂ ਦਿਨ ਕੱਪੜਾ ਆਉਂਦਾ ਹੈ ਜੇ। ਬੱਧ ਤੋਂ ਬੱਧ ਕਰੀਮ ਕਲਰ ਦੀ ਰੈਫਰੈਂਸ ਆ ਰੀ ਏ, ਜੀਵਣਾ।
ਬਿਲਕੁਲ ਜੀ ਬਿਲਕੁਲ।
ਤੇ ਇੱਕ ਨਾ ਜਮਾ ਮਤਲਬ ਅਪਾਂ ਮੰਨੀਏ ਛੋਟੀ ਜੀ ਉਮਰ ਦੀ ਕੁੜੀ ਨੇ ਨਵੀਂ ਵਿਆਹੀ ਹੋਈ ਸੀ, ਕਰੀਮ ਕਲਰ ਦਾ ਸੂਟ ਲੈਤਾ ਉਤੋ ਤੇ ਮੈਂ ਆ ਕਵੀ ਐਨਾ ਜੈਦਾ ਹਨਾ ਲਾਈਟ ਵੇਟ ਸੂਟ ਅ, ਕੈੰਦੀ ਨਹੀਂ ਵੀ ਕੈੰਦੀ, ਏ ਕਲਰਾਂ ਹੁਣ ਟਰੈਂਡ ਆ।
ਹਾਂਜੀ, ਬਿਲ
ਬੀ ਇਹ ਤੋਂ ਆਪਣੇ ਪੈਹਰਾਵੇ ਤੋਂ ਪਤਾ ਲੱਗਦੈ ਕਿ ਆਪਾਂ ਕਿਵੇਂ ਦੇ ਹਾਂ?
ਹਾਂਜੀ, ਹਾਂ।
ਬੀ ਰੰਗਾ ਅਪਣੀ ਜ਼ਿੰਦਗੀ ਚ ਏਨੀ ਅਹਿਮੀਅਤ ਆ ਕਿ ਅਪਣੇ ਰੰਗ ਨੂੰ ਦੇਖ ਕੇ ਬੰਦਾ ਇਸ ਜੱਜ ਕਰ ਸਈ ਬੰਦਾ, ਕਿੰਨੇ ਕ ਸਟੈਂਡ ਤੱਕ ਆ ਜੀ, ਹਾਂ। ਬੀ ਜਾ ਕਿੰਨੀ ਕ ਨੋਲੇਜ ਆ। ਦੇਖੋ, ਹਰੇਕ ਬੰਦੇ ਨੂੰ ਐਵੇਂ ਹੁੰਦਾ ਕਿ ਅਗਲਾ ਸਾਡੇ ਕਲਰ ਨੂੰ ਦੇਖੇ ਪੈਲਾ ਕ ਵੀ ਕਿੰਨਾ ਸੋਹਣਾ ਰੰਗ ਪਾਇਆ ਐਨੇ ਵੱਧ ਤੋਂ ਵੱਧ ਦੇ ਆਪਣਾ ਇੱਕ ਕਰੀਮ ਹੋ ਗਿਆ ਇੱਕ ਗ੍ਰੇ ਸ਼ੇਡ ਹੋ ਗੀ। ਆਪਾਂ ਕੈਣੇ ਫਿੱਕਾ-ਫਿੱਕਾ ਸੁਰਮੇ ਰੰਗਾ ਜਾ ਇੱਕ ਨੇ ਅਹ ਮਤਲਬ ਨੀਲਾ-ਨੀਲਾ ਬਲੂ ਜਾ ਜਮਾ ਲਾਈਟ ਜਿਹਾ।
ਹਾਂਜੀ- ਹਾਂਜੀ
ਤੇ ਐਵੇੇ ਜੇ ਕਲਰ ਚੱਲ ਰੇ ਨੇ ਅੱਜ-ਕੱਲ੍ਹ ਬਾਈਟ ਸਭ ਤੋਂ ਜੈਦਾ ਟਰੈਂਡ 'ਚ ਆ।
ਹਾਂਜੀ -ਹਾਂਜੀ ਬਿਲਕੁਲ ਮੈਮ ਕਿਉਂਕਿ ਅੱਜ-ਕੱਲ੍ਹ ਦੇ ਜਿੜੀ ਪੜ੍ਹੀ-ਲਿਖੀ ਜਨਰੇ
ਜਨਰੇਸ਼ਨ ਹੈਨਾ ਹਾਂਜੀ। ਲਾਈਟ ਕਲਰ ਹੀ ਪਾਉਂਦੀਆਂ ਜਿਵੇਂ ਹੁਣ ਦੇਖੋ ਪੈਲਾਂ ਦੀਆਂ ਆ ਅਪਣੇ ਮੰਮੀਆਂ ਦੇਖ ਲੋ। ਗੁਲਾਬੀ, ਨੀਲਾ, ਲਾਲ ਓਨਾਂ ਪ੍ਰਾਗ ਕਿ ਅਨਪੜ੍ਹ ਨੇ।
ਹਾਂਜੀ ਹਾਂਜ
ਦੀ ਏਨਾਂ ਨੂੰ ਕੱਪੜੇ ਬਾਰੇ ਜਾਂ ਰੰਗ ਬਾਰੇ ਕੁੱਝ ਨੀ ਪਤਾ। ਵੀ ਆਪਾਂ ਬਾਰ ਕੀ ਚੱਲ ਰਿਐ, ਜਿਹੜੀ ਅੱਜ-ਕੱਲ੍ਹ ਦੀ ਨਮੀਂ ਪੀੜ੍ਹੀ ਆ। ਏਹ ਹੁਣ ਸੈ਼ਰਾਂ ਬਜ਼ਾਰਾਂ 'ਚ ਰੈੰਦੇ ਨੇ।
ਹਾਂਜੀ ਬਿਲ
ਪੈਲਾਂ ਦੇਖ ਖੋ ਜੀ ਪੰਜ ਪੜ੍ਹ ਲਿਆ ਕੋਈ ਛੇ ਪੜ੍ਹ ਲਿਆ ਪਿੰਡ 'ਚ ਜਿੰਨਾ ਕੁ ਸਕੂਲ ਆ ਔਨਾ ਕੁ ਪੜ੍ਹਾਉਂਦੇ। ਹੁਣ ਹਾਂ ਕਿਉਂਕਿ ਇਕੋ ਘਰ ਦੇ ਹਾਂ ਬੱਚੇ ਡੀ ਡਿਗਰੀਆਂ ਮਾਸਟਰ ਡਿਗਰੀਆਂ ਪੜ੍ਹੇ-ਲਿਖੇ ਬੌਤ ਨੇ ਜੇ ਬੇਰੁਜ਼ਗਾਰੀ ਨੇ।
ਹਾਂਜੀ ਬਿਲਕੁਲ ਜੀ ਬਿਲਕੁਲ।
ਓਹ ਦੇਖੋ ਹੁਣ ਬਾਰ ਜਾਂਦੇ ਨੇ। ਆਲਾ-ਦੁਆਲਾ ਦੇਖਦੇ ਨੇ ਆਪਾਂ ਨੂੰ ਕੱਲਿਆਂ ਨੂੰ ਪਤਾ ਲੱਗਾ ਨਾ ਕੀ ਚੀਜ਼ ਪਾਉਣੀ ਆ ਯਾ ਕੀ ਖਾਣੀ ਆ ਆਪਾਂ ਆਲੇ-ਦੁਆਲੇ ਨੂੰ ਦੇਖ ਕੇ ਪਾਉਣੈ ਵੀ ਓਨਾਂ ਨੇ ਏ ਕਲਰ ਪਾਯਾ।
ਹਾਂਜੀ ਹੁਣ ਜਿਵੇਂ ਤੁਸੀਂ ਲਾ ਲੋ ਬੀ ਅਪਣੇ ਕੋਲੇ ਇੰਸਟਾਗ੍ਰਾ ਖੋ ਹਰ ਇੱਕ ਕੋਲ ਚੱਲਦੀ ਐ ਓਥੇ ਅਲੱਗ-ਅਲੱਗ ਤਰ੍ਹਾਂ ਦੇ
ਨਏ ਬੁਟੀਕਸ ਨੇ ਜੇੜੇ ਆਪਣੇ ਸੂਟਾ ਹੁਣ ਤੁਸੀਂ ਦੇਖੋ ਇੰਸਟਾਗ੍ਰਾਮ ਤੇ ਇੱਕ ਕਲਾ ਚੀਕੂ ਕਲਰ ਚੱਲ ਰਿਐ, ਅਪਾਂ ਕੈਂਣੇ ਵੀ ਕਰੀਮ ਸ਼ੇਡ
ਹਾਂਜੀ
ਸਭ ਤੋਂ ਜ਼ਿਆਦਾ ਫੇਮਸ ਹੋ ਰਿਹਾ।
ਬਹੁਤ ਜੀ ਆਹ ਹੁਣ ਪਿੱਛੇ ਜ ਇੱਕ ਗ੍ਰੀਨ ਕਲਰ ਫੇਮਸ ਹੋਇਆ ਸੀ। ਹੁਣ ਕਰੀਮ ਹੈ ਦੇਖੋ ਨਾ।
ਉਹ ਦੇਖੋ ਜਿਹੜਿਆਂ ਅਨਪੜ੍ਹ ਨੇ ਉਹਨਾਂ ਨੇ ਗਰੀਨ ਲੈਤਾ। ਜਾਂ ਗੁਲਾਬੀ ਉ ਤੁਸੀਂ ਦੇਖੋ ਪੜ੍ਹੀ ਲਿਖੀ ਜਨਰੇਸ਼ਨ ਨੇ ਕਿਸੇ ਨੇ ਗੁਲਾਬੀ ਪੀਲਾ ਨੀ ਪਾਇਆ ਹੋਇਆ। ਉਹੋ ਇਹ ਮੰਨ ਲੈ ਆਪਣੀ ਮੰਮੀਆਂ ਨੇ ਲਿੱਤਾ।
ਹਾਂਜੀ
ਉਹਨਾਂ ਨੂੰ ਪਤਾ ਨੀ ਉਹਨੇ ਦੇਖਿਆ ਵੀ ਇਹ ਤਾਂ ਰੰਗ ਚੱਲ ਰਿਹਾ ਉਹਨੇ ਪਾ ਲਿਆ ਮੈਂ ਵੀ ਪਾਲਾਂ।
ਹਾਂਜੀ
ਕਲਰ ਹੁਣ ਦੇਖੋ ਸਭ ਨੇ ਪਾ ਲਿਆ ਆਪਾਂ ਕਹਿਣਾ ਵੀ ਜਿਹਨੇ ਬਾ ਤੋਂ ਵੱਧ ਉਹ ਅਨਪੜ੍ਹ ਲੋਕਾਂ ਨੇ ਪਾਇਆ ਗੁਲਾਬੀ ਤੇ ਇੱਕ ਸ਼ਰਦਈ ਜਦ ਕਿ ਜਦੋਂ ਧੁੱਪ 'ਚ ਬਾਹਰ ਨਿਕਲਦੇ ਹਾਂ ਅੱਖਾਂ ਨੂੰ ਖਾਂਦਾ।
ਹੈਗਾ।
ਹਾਂਜੀ
ਤਾਂ ਕਰਕੇ ਵੀ ਉਹ ਕੀ ਕਰਦੇ ਨੇ ਉਹਨਾਂ 'ਚ ਪਾਉਂਦੇ ਨੇ ਹਨਾ
ਹਾਂਜੀ ਹਾਂਜੀ
ਹ ਹੁਣ ਰੰਗ ਨੇ ਗ ਜਿਹੜੇ ਦੇਖੋ ਆਪਣੀ ਜ਼ਿੰਦਗੀ ਦੇ ਵਿੱਚ ਅਲੱਗ ਹੀ ਮਹੱਤਵ ਹੈ ਇਹਨਾਂ ਦਾ
ਹਾਂਜੀ
ਕਿ ਜਦੋਂ ਆਪਾਂ ਕੋਈ ਵੀ ਸੂਟ ਲੇਨੇ ਹਾਂ ਕਿਸੇ ਵੀ ਫੰਕਸ਼ਨ ਲਈ ਤਾਂ ਆਪਾਂ ਰੰਗ ਦੇਖ ਕੇ ਹੀ ਲੈਂਦੇ
ਰੰਗ ਦੇਖ ਹੀ ਲੇਨੇ ਹਾਂ ਜੀ ਜਿਵੇਂ ਦਾ ਮਾਹੌਲ ਉਵੇਂ ਦੇ ਰੰਗ ਲੈਂਦੇ ਹਾਂ। ਜੇ ਕਿਸੇ ਖੁਸ਼ੀ ਦਾ ਮਾਹੌਲ ਆ ਉੱਥੇ ਥੋੜਾ ਜਿਹਾ ਡਾਰਕ ਲੈ ਲੈਣੇ ਆ ਜਿੱਥੇ ਕੋਈ ਗਮੀ ਦਾ ਮਾਹੌਲ ਆ ਉੱਥੇ ਆਪਾਂ ਕਹਿੰਦੇ ਵੀ ਫਿੱਕਾ ਜ ਪਾ ਲਾਂਗੇ ਵੀ ਜਿਆਦਾ ਗੂੜਾ ਸੋਹਣਾ ਨੀ ਲੱਗਣਾ ਹੁਣ ਕੋਈ ਵਿਆਹ ਸ਼ਾਦੀ ਦਾ ਮਾਹੌਲ ਆ ਆਪਾਂ ਕੋਈ ਕਢਾਈ ਵਾਲਾ ਲੈ ਲੈਨੇ ਹਾਂ ਕੋਈ ਡਾਰਕ ਰੰਗ ਚ ਵੀ ਹਰੇਕ ਚੀਜ਼ ਚ ਅਹਿਮੀਅਤ ਰੱਖਦੇ ਨੇ ਰੰਗ ਤਾਂ ਸੂਟਾਂ ਦੇ ਕਲਰਾਂ ਪਹਿਚਾਣਿਆ ਜਾਂਦਾ ਕਿ ਇਹਨੂੰ ਖੁਸ਼ੀ ਦਾ ਪ੍ਰਤੀਕ ਆ ਜਾਂ ਇਹਨੂੰ ਗਮੀ ਦਾ ਹੁਣ ਜੇ ਆਪਾਂ ਕਿਸੇ ਦੇ ਕੋਈ ਮਤਲਬ ਕੋਈ ਬਹੁਤ ਵੱਡੀ ਦੁੱਖ ਦੀ ਘਟਨਾ ਹੋ ਰਹੀ ਆ ਉਹ ਉੱਥੇ ਆਪਾਂ ਡਾਰਕ ਪਾ ਕੇ ਗੁਲਾਬੀ ਅਗਲਾ ਕੀ ਸੋਚੂ ਇਹਨੂੰ ਕੋਈ ਅੰਦਰ ਹੈ ਨਹੀ ਹਾਂ ਹੁਣ ਜੇ ਆਪਾਂ ਕੋਈ ਫਿੱਕਾ ਕਰੀਮ ਕੋਈ ਵਾਈਟ ਜਾਂ ਕੋਈ ਗ੍ਰੇ ਤੇ ਉਹ ਸੋਚਦਾ ਕਿ ਇਹਨੂੰ ਕੋਈ ਹਾਂ ਹੈਗਾ ਦੁੱਖ ਇਹਨੇ ਕੱਪੜਾ ਵੀ ਉਸ ਹਿਸਾਬ ਨਾਲ ਪਾ ਕੇ ਲਿਆਂਦਾ
ਕਿਉਂਕਿ ਮੈਮ ਪਤਾ ਕੀ ਗੱਲ ਹੈ ਅੱਜ ਕੱਲ ਕੱਪੜੇ ਦੇ ਨਾਲ ਹੀ ਸ ਰੰਗਾਂ ਦੇ ਨਾਲ ਹੀ ਲੋਕਾਂ ਦੀ ਪਹਿਚਾਣ ਹੈ
ਪਹਿਚਾਣਾ ਜੇ ਸਹੀ ਗੱਲ ਅੱਜ ਕਲ ਕੱਪੜੇ ਤੋਂ ਹੀ ਬੰਦੇ ਨੂੰ ਜੱਜ ਕਰਦਾ ਬੰਦਾ ਕਿਵੇਂ ਦਾ।
ਕਿਵੇਂ ਦਾ।
ਹਾਂ
ਕਿ ਮੇਰੀ ਉਹਦੀ ਪਰਸਨੈਲਿਟੀ ਹੈ।
ਸਹੀ ਗੱਲ ਆ
ਸਾਰਾ ਕੁਛ ਉਸੇ ਨਾਲ ਹੀ ਪਤਾ ਲੱਗਦਾ
ਹਾਂਜੀ ਹਾਂਜੀ
ਇਹਦੇ ਬਾਰੇ ਹੈ ਕਿ ਲੋਕਾਂ ਨੂੰ ਵੀ ਆਪਣੇ ਰੰਗਾਂ ਦੇ ਬਾਰੇ ਪਤਾ ਹੋਣਾ ਚਾਹੀਦਾ
ਹਾਂਜੀ
ਵੀ ਅਸੀਂ ਕਿਸ ਤਰ੍ਹਾਂ ਦੇ ਰੰਗ ਨੇ ਜਿਹੜੇ ਆਪਣੀ ਉਮਰ ਦੇ ਧਵਕ ਪਹਿਨੀ ਹੈ
ਹਾਂਜੀ
ਪਰ ਤੁਸੀਂ ਲਾ ਲਓ ਵੀ ਜਿਹੜੀਆਂ ਅੱਜ ਕੱਲ੍ਹ ਵਿਆਹੀਆਂ ਹੋਈਆਂ ਕੁੜੀਆਂ ਨੇ
ਹਾਂਜੀ
ਉਹ ਬਹੁਤ ਹੀ ਮਤਲਬ ਕਿ ਡਾਰਕ ਕਲਰ ਪੈਟ ਤੋਂ ਝੀਕਦੀਆਂ ਨੇ
ਕਿ ਦੇ ਨੇ ਸਹੀ ਗੱਲ ਹੈ ਜੀ
ਸਿਰਫ ਉਹਨਾਂ ਲਈ ਤੁਸੀਂ ਲਾ ਲਓ ਵੀ ਇੱਕ ਹੱ ਘੱਟੋ ਘੱਟ ਦੋ ਜਾਂ ਤਿੰਨ ਸੂਟ ਨੇ ਜਿਹੜੇ ਬਹੁਤ ਗੂੜੇ ਹੁੰਦੇ
ਹਾਂਜੀ ਹਾਂਜੀ ਬਿਲਕੁਲ ਜੀ
ਕਿਉਂਕਿ ਬੰਦੇ ਕੀ ਸੋਚਦੇ ਨੇ ਵੀ ਅੱਜ ਤਾਂ ਇਹਨਾਂ ਨੂੰ ਪਾਾਲਾਂਗੇ ਆਪਾਂ ਜਦੋਂ ਫੇਰ ਟਾਈਮ ਆਊਗਾ ਆਪਾਂ ਫਰੇ ਨਹੀਂ ਪੈਣੇ ਕੁਛ ਐਵੇਂ ਟਰੈਂਡ ਦੇ ਹਿਸਾਬ ਦੇ ਨਾਲ ਨਾਲ ਦੇਖੋ ਕੱਪੜਾ ਤੇ ਰੰਗ ਚੇਂਜ ਹੁੰਦੇ ਰਹਿੰਦੇ
ਹਾਂਜੀ ਹਾਂਜੀ ਬਿਲਕੁਲ ਜੀ
ਜਿਵੇਂ ਹੁਣ ਤੁਸੀਂ ਲਾ ਲਓ ਤਾਈ ਡਾਈ ਦੇ ਸੂਟ ਨੇ ਇਹ ਬਹੁਤ ਜਿਆਦਾ ਚੱਲ ਰਹੇ ਨੇ ਹੁਣ ਮਾਰਕਿਟ
ਹਾਂਜੀ ਬਿਲਕੁਲ ਜੀ।
ਕਿਉਂਕਿ ਇਹ ਅਲੱਗ ਅਲੱਗ ਕੱਪੜੇ ਦੇ ਬੇਸ ਤੇ ਬਣਾਏ ਜਾਂਦੇ ਨੇ ਦੇਖੋ ਕੋਈ ਕੋਟਨ ਦੇ ਬਣਾਉਂਦਾ ਕੋਈ ਟਵੀਲਾ ਔਰਗੈਨਜਾ ਤੇ ਕਈ ਔਰਗੈਨਜਾ ਤੇ ਕੋਈ ਮਸ਼ਲੀਨ ਤੇ ਬਣਾਉਂਦਾ ਦੇਖੋ ਹਨਾ। ਇਹ ਦੇਖੋ ਵੀ ਦੋ ਹੋਰ ਤਰ੍ਹਾਂ ਮਿਕਸ ਕਰਕੇ ਬਣਾਏ ਜਾਂਦੇ ਨੇਗੇ ਦੋ ਕਲਰਸ ਨੂੰ
ਹਾਂਜੀ ਆਟੀ।
ਤੇ ਵੀ ਇਹ ਹੈਗਾ ਵੀ ਉਹ ਵੀ ਆਪਣੀ ਸਮਝ ਦੇ ਮੁਤਾਬਕ ਹੀ ਖ਼ਰੀਦਦਿਆਂ ਗਿਆ
ਆਪਾਂ ਦੇਖੋ ਹਨਾ, ਹਾਂਜੀ ਹਾਂਜੀ ਬਿਲਕੁਲ ਜੀ।
ਤੇ ਇਹੀ ਕਹਿਣੇੇ ਆ ਕਿ ਆਪਾਂ ਨੂੰ ਕਲਰਾਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵ ਹੈ। ਕਿਉਂਕਿ ਰੰਗਾਂ ਦੇ ਨਾਲ ਹੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਖ਼ੁਸ਼ੀ ਹੁੰਦੀ ਹੈ।
ਹਾਂਜੀ ਬਾਕੀ ਆਪਣੀ ਜ਼ਿੰਦਗੀ ਦੀ ਪਹਿਚਾਣ ਹੀ ਰੰਗਾਂ ਨਾਲ ਆ। ਹਾਂਜੀ ਬਿਲਕੁਲ ਜੀ ਬਿਲਕੁਲ।
ਇਹ ਤਾਂ ਹੈਗਾ ਹੈ ਗਾ ਕਿਉਂਕਿ ਹੁਣ ਅੱਜ ਕੱਲ੍ਹ ਛੋਟੇ ਬੱਚੇ ਨੇ ਲਾ ਲਓ ਉਹ ਵੀ ਦੇਖੋ ਅਲੱਗ ਅਲੱਗ ਰੰਗਾਂ ਦੇ ਕੱਪੜਿਆਂ ਨੂੰ
ਹਾਂਜੀ ਹਾਂਜੀ ਅੱਜ ਕੱਲ੍ਹ ਦੇਖੋ ਬੱਚਿਆਂ ਨੂੰ ਪਤਾ ਵੀ ਇਹ ਕਲਰ ਲੈਣਾ।
ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂ। ਹਮ ਚਲੋ ਠੀਕ ਹੈ ਮੈਮ
ਓਕੇ ਜੀ ਓਕੇ ਧੰਨਵਾਦ ਜੀ।